ਹਾਂਜੀ ਸਸ ਰੀ ਅ ਕਾਲ ਹੋਰ ਕੀ ਕਰ ਹਾਂਜੀ-ਹਾਂਜੀ, ਹੋਰ ਤੁਸੀਂ ਕੀ ਕਰਦੇ ਹੋ?
ਬਸ
ਹੈਲੋ, ਹੋਗੇ ਵਿ
ਹਾਂਜੀ- ਹਾਂਜੀ ਆ ਨੀ ਰਹੀ ਆਵਾਜ਼।
ਹਾਂਜੀ- ਹਾਂਜੀ ਬਹੁਤ ਸਾਫ਼ ਆਵਾਜ਼ ਆ ਰਹੀ ਏ।
ਹੁਣ ਮੈਂ ਕਿਹਾ ਚੱਲ ਫੋਨ ਕਰਾਂ ਤੂੰ
ਤੁਹਾਨੂੰ ਤੇ ਤੁਹਾਨੂੰ ਪਤਾ ਅੱਜ ਕੱਲ੍ਹ ਬੱਚਿਆਂ ਦਾ ਕੀ
ਅੱਛਾ,
ਹਲੇ ਲੈਣਗੇ। ਦੇਣ ਦਾ ਵਾ ਨਾ ਮੈਨੂੰ ਲੈਣਗੇ ਵਾਪਿਸ
ਹਾਂਜੀ-ਹਾਂਜੀ ਤੇ ਵੱਡਿਆਂ ਦਾ ਵੀ ਉਹ ਹਾਲ ਏ ਬੱਚਿਆਂ ਦਾ ਤੇ ਛੋੜੋ।
ਉਹ ਦੇਖਦੇ
ਹਾਂਜੀ -ਹਾਂਜੀ ਬੱਚੇ ਕੀ ਵੱਡਿਆਂ ਦਾ ਵੀ ਉਹੋ ਹਾਲ ਏ। ਵਡਿਆਂ ਦਾ ਹਾਂਜੀ- ਹਾਂਜੀ ਸਾਡੇ ਜਿਦਾਂ ਸਾਡਾ ਟਾਈਮ ਸੀ ਨਾ ਉਸ ਟਾਈਮ ਫੋਨ ਨਹੀਂ ਸੀ ਹੁੰਦੇ, ਅਸੀਂ ਆਪਣਾ ਸਾਰੇ ਘਰ ਦੇ ਸੌ ਕੰਮ ਵੇਖ ਲੈਣੇ ਕਰ ਲੈਣੇ ਤੇ ਵ ਬੱਚਿਆਂ ਦੇ ਪਰਿਵਾਰ ਦੇ ਵਿੱਚ ਕੱਠਿਆ ਬਹਿਣਾ ਸੀ। ਕਿ ਭੈਣ- ਭਰਾਵਾਂ ਨੇ ਗੱਲਾਂ ਕਰਨੀਆਂ ਹੁਣ ਹੁਣ ਤੇ ਸਾਨੂੰ ਪਤਾ ਨੀ ਅਸੀਂ ਪੰਜ ਬੰਦੇ ਹੈਗੇ ਆ ਘਰ ਦੇ ਪੰਜਾਂ ਦੇ ਅਲੱਗ ਅਲਗ ਫੋਨ ਨੇ ਆਪੋ- ਆਪਣੇ ਕਮਰਿਆਂ ਦੇ ਵਿੱਚ ਹੈਗੇ ਨੇ ਮਤਲਬ ਜੇ ਤੇ ਅਸੀਂ ਕਿਸੇ ਨਾਲ ਗੱਲ ਵੀ ਕਰਨੀ ਐ ਤਾਂ ਵੀ ਫੋਨ ਤੇ ਕਰਨੀ ਹੈ ਬਈਆ ਫੋਨ ਮਾਰ ਕਿ ਬਈ ਤੁਹਾਡੇ ਵੀ ਇਹ ਗੱਲ ਹੈਗੀ। ਬਈਆ ਸੀ ਕਮਰੇ ਚ ਵੀ ਨਹੀਂ ਜਾਣਾ, ਕਿਉਂਕਿ ਸਭ ਦੇ ਹੱਥ ਚ ਫੋਨ ਹੈਗੇ। ਜਿਹਦੇ ਬੱ ਬੱਚੇ ਬਹੁਤ ਪਰੇਸ਼ਾਨ ਕਰਦੇ ਨੇ ਫੋਨ ਤੇ ਹਾਂ, ਹਾਂਜੀ- ਹਾਂਜੀ ਸਾਡੇ ਹਾਂ, ਬੱਚਿਆਂ ਨੇ ਸਵੇਰੇ ਜੇ ਦੁੱਧ ਪੀਣਾ
ਪਿੱਛੀ ਪੜੇ
ਕਈ ਦਾਵੇ ਪੰਜ ਮਿੰਟ ਫੋਨ ਵੇਖਣਾ ਵੇ ਅਸੀਂ ਕਿਸੇ ਵੇਲੇ ਕਹਿੰਨੇ ਆ ਨਾ, ਪੰਜ ਮਿੰਟ ਵੇਖਦੇ, ਪਤਾ ਲੱਗਾ ਅੱਧਾ ਘੰਟਾ ਕਿਸ ਵੇਲੇ ਬੀਤ ਗਿਆ ਅਸੀਂ ਆਪਣੇ ਪੰਜ ਮਿੰਟ ਵਾਸਤੇ ਚੁੱਕਨੇ ਆਂ।
ਐ ਵੇ ਕਿ ਅਸੀਂ ਆਪਣੇ ਜਿਹੜੇ ਮੇਨ ਅਸੀ ਉਹ ਛੱਡ ਕੇ ਫ਼ੋਨ ਵੇਖਦੇ ਰਹਿ ਜਾ
ਹਾਂਜੀ
ਨਈ ਲੱਗਦਾ ਉਹ ਤੁਹਾਨੂੰ ਪਤਾ
ਹਾਂਜੀ- ਹਾਂਜੀ
ਤੇ ਉਹ ਅ ਅਗਲੀ ਅਗਲੀ ਰੀਲ ਆ ਜਾਂਦੀ ਐ, ਅਗਲੀ ਰੀਲ ਆ ਜਾਂਦੀ ਤੇ ਅਸੀਂ ਆਪਣਾ ਕਿੰਨਾ ਇੰਨਾ ਟਾਈਮ ਖੂਸ ਹੁੰਦਾ ਕਿ ਹਾਏ ਕੰਮ ਕਰ ਕਰਨ ਦੇ ਟਜ਼ੋਲ ਵਿੱਚ ਖ਼ਰਾਬ ਕਰ ਦਿੱਤਾ ਹੈ
ਬਿਲਕੁਲ -ਬਿਲਕੁਲ ਸਹੀ ਹੈ, ਸਾਡੇ ਤੇ ਬੱਚੇ ਸਵੇਰੇ ਉੱਠਦੇ ਨੇ ਨਾ ਏਦਾਂ ਦੁੱਧ ਪੀਣਾ ਵੀ ਤੇ ਪਹਿਲੇ ਫੋਨ ਚਾਹੀਦਾ ਵੇ ਜੇ ਰੋਟੀ ਖਾਣੀ ਹੈ ਤਾਂ, ਫੋਨ ਚਾਹੀਦਾ ਵੇ, ਇੱਥੋਂ ਫਿਰ ਕਿਸ ਵੇਲੇ ਮਾਵਾਂ ਪਰੇਸ਼ਾਨ ਹੋ ਜਾਂਦੀਆਂ ਨੇ। ਬਈ ਰੋਟੀ ਤਾਂ ਖਾ ਲ ਪਾਣ ਕਹਿੰਦੇ ਰੋਟੀ ਬਈ ਫੋਨ ਨੀ ਵੇਖ ਕੇ ਖਾਣੀ ਚਾਹੀਦੀ ਕਿ ਸਾਡੇ ਸਰੀਰ ਨੂੰ ਲੱਗਦੀ ਨਹੀਂ ਬਈ ਫੋਨ ਤੇ ਉਹਨਾਂ ਦਾ ਕੰਮ ਹੀ ਹੋਵੇ ਪਲੀਜ਼ ਮੰਮਾ ਦੋ ਮਿੰਟ ਦੇ ਦੋ ਰੋਟੀ ਖਾਣੇ ਤੱਕ ਕਰਦੇਿਆ ਦਿੋ ਬਈ ਦੋ ਮਿੰਟ ਦੇ ਦਿਓ ਰੋਟੀ ਖਾਣੀ ਤੱਕਣ ਦਿਓ ਬੱਚਿਆਂ ਨੂੰ ਬੱਚਿਆਂ ਨੂੰ ਫੋਨ ਦੀ ਨਾ ਬੜੀ ਲੱਤ ਲੱਗ ਚੁੱਕੀ ਹੈ, ਇਹ ਵੀ ਨਾ ਪਹਿਲੇ ਤਾਂ ਸਾਨੂੰ ਆਪ ਫੋਨ ਕਰ ਚਲਾਉਣੇ ਚਾਹੀਦੇ ਨੇ ਸਾਨੂੰ ਵੇਖ ਬੱਚੇ ਕਹਿੰਦੇ ਮਾਂ ਸਾਡੇ ਚਲਾਉਂਦੇ ਪਏ ਨੇ ਅਸੀਂ ਫੋਨ ਚਲਾਈਏ ਤੇ ਭਤਾ ਇਹ ਟੋਲ ਹੁੰਦਾ ਨੀ ਨਾ, ਸਾਡੇ ਕੋਲੋਂ ਨੀ ਹੁੰਦਾ ਤੇ ਏ ਸੀ ਚ ਦੋ ਮਿੰਟ ਬਹਿੰਨੇ ਆ ਚਲੋ ਫੋਨ ਤੇ ਵੇਖ ਲਈਏ ਕੋਈ ਨਵੀਂ ਹਮ ਦੋ ਮਿੰਟ ਵੇਖ ਲਂਈਏ ਭਈ ਬਾਅਦ ਚ, ਕ ਤੁਸੀਂ ਬੱਚੇ
ਦੇਰ ਹੋਣਾ ਸ਼ੁਰੂ ਹੋ ਜਾਂਦਾ ਹੈ
ਗੱਲ ਵੀ ਬੰਦਾ ਗੁੰਮ ਗਿਆ ਸਾਡਾ ਲੱਭਦਾ ਨੀ ਪਿਆ
ਮਿਲੇ ਹਾਂ ਜਿਵੇਂ ਕੋਈ ਕੁਛ ਵੀ ਬੜੀ ਜ਼ਰੂਰੀ ਚੀਜ਼ ਗੁੰਮ ਹੋ ਗ ਕੀ ਜਿਵੇਂ ਕੁਛ ਹੁੰਦਾ ਹੈ ਅਜੀਬ ਜਿਵੇਂ
ਤੇ ਪ ਇਹਦੇ ਨਾਲ ਨਾ ਬੱਚਿਆਂ ਨੇ ਐਨ ਲੱਗ ਗਿਆ
ਦੇਖ ਫੈਨ ਵੀ ਬੜੇ ਆ
ਹਾਂ ਛੋਟੇ ਛੋਟੇ ਬੱਚਿਆਂ ਨੂੰ ਐਨਕਾਂ ਲੱਗ ਗਈਆਂ ਫੋਨਾਂ ਦੇ ਨਾਲ ਜਿਹੜੇ ਬੱਚੇ ਦਿਮਾਗ ਤੋਂ ਇਸ ਤਰ੍ਹਾਂ ਹੋ ਗਏ ਨੇ ਕਿ ਉਹ ਬੈਠੇ ਬੈਠੇ ਆਪਣੀਆਂ ਉਂਗਲਾਂ ਚਲਾਈ ਜਾਂਦੇ ਨੇ ਕਿ ਉਹਨਾਂ ਦੇ ਦਿਮਾਗ ਨਾ ਫੋਨ ਵੇਖ ਕੇ ਉਂਗਲਾ ਚਲਾ ਚਲਾ ਕੇ ਨਾ ਕਈਆਂ ਦੇ ਤੇ ਉਂਗਲਲਾ ਹੀ ਇੰਝ ਹੀ ਹੋ ਉਂਗਲਾਂ ਚਲਾੈ ਜਾਣਗੇ ਇਨਾਂ ਕਈਆਂ ਨੂੰ ਫੋਨਾਂ ਦੀ ਲੱਤ ਹੈਗੀ ਹੈ ਨਾ ਅੱਜ ਅਸੀਂ ਫੇਰ ਅਸੀਂ ਆਪਣੇ ਬੱਚਿਆਂ ਨੂੰ ਥੜ੍ਹਾ ਕੰਟਰੋਲ ਕੀਤਾ ਹੈ ਅਤੇ ਕਈ ਬੱਚੇ ਦੇ ਸਮਝਦਾਰ ਹੁੰਦੇ ਨੇ ਦੇ ਦੇ ਹੁੰਦੇ ਨੇ ਤੇ ਕਈ ਜਿੱਦੀ ਹੁੰਦੇ ਨੇ ਉਹ ਤੇ ਫੇਿਰ ਤੁਹਾਨੂੰ ਪਤਾ ਵੀ ਉਹਨਾਂ ਕੋਲ ਫੋਨ ਲੈਣਾ ਤੇ ਫ ਰੋ ਬਹਿ ਜਾਂਦੇ ਨੇ ਇਸ ਕਰਕੇ ਨਾ ਬੱਚਿਆਂ ਨੂੰ ਸ਼ੁਰੂ ਤੋਂ ਫੋਨ ਵਿਖਾਉਣਾ ਹੀ ਨਹੀਂ ਚਾਹੀਦਾ ਛੋਟੇ ਬੱਚਿਆਂ ਨੂੰ ਹਾਂ ਚ ਦੇਣਾ ਹੀ ਨੀ ਚਾਹੀਦਾ ਕਈ ਤਾਂ ਨਿੱਕੇ ਬੱਚੇ ਨੂੰ ਫੜਾ ਦਿੰਦੇ ਨੇ ਛੋਟੇ ਜਿਹੇ ਨੂੰ ਚਲੋ ਬੱਚਾ ਹਾਰੇ ਲੱਗੇ ਕਸਟ ਆਪਣਾ ਕੰਮ ਕਰਨ ਲਈ ਆ ਐ ਨੀ ਬੱਚਾ ਕੀ ਬੱਚਾ ਬੱਚੇ ਦਾ ਦਿਮਾਗ ਕਿੰਨਾ ਖ਼ਰਾਬ ਹੋ ਰਿਹਾ ਵ
ਚਲੋ ਕ ਇਨਾ ਜ਼ਿਆਦਾ ਐਵੇਂ ਨੀ ਹਾਂ
ਹੁਣ ਤੇ ਸਾਰੇ ਕੰਮ ਹੀ ਫੋਨਾਂ ਦੇ ਆਉਣੇ ਨੇ ਸਕੂਲ ਦੇ ਕੰਮ ਹੀ ਫੋਨ 'ਤੇ ਆਉਣੇ ਨੇ ਔਨਲਾਈਨ ਕਲਾਸਾਂ ਦੇ ਉਹ ਵੀ ਫੋਨ ਦੇ ਉੱਤੇ ਹੈਗੀਆਂ ਨੇ ਮਤਲਬ ਸੁ ਕੁਵੀਬ
ਸਿਹਤਾਂ ਭੇਜ ਦਿੰਦੀਆਂ ਨੇ ਹੁ ਕੋਈ ਚੀਜ਼ ਵ ਫੋਨ ਤੇ ਭੇਜ ਦਿੰਦੀਆਂ ਨੇ
ਹਾਂਜੀ ਹਾਂਜੀ ਫੋਨ ਦੇ ਸੁੱਖ ਵੀ ਹੈਗੇ ਨੇ ਤੇ ਜਿਵੇਂ ਕਿਤੇ ਬੰਦਾ ਗਿਆ ਆ ਬਾਹਰ ਬੰਦੇ ਨੇ ਵੀ ਆਉਦਾ ਵੀ ਪਹਿਲੇ ਟਾਈਮ ਲੋਕੀ ਤਾਂ ਕੋਈ ਫੋਨ ਨਹੀਂ ਸੀ ਹਉਦੇ ਕੋਈ ਬੰਦਾ ਬਾਹਰ ਗਿਆ ਹੋ ਪਤਾ ਨਹੀਂ ਸੀ ਲਗਦਾ ਕਿੱਥੇ ਹੈ ਕਿੱਥੇ ਨਹੀਂ ਹੈ ਹੁਣ ਤੇ ਚੱਟ ਫੋਨ ਮਾਰੋ ਪਤਾ ਲੱਗ ਜਾਂਦਾ ਬੰਦਾ ਕਿੰਨੀ ਦੇਰ ਨੂੰ ਕਾਰ ਆ ਜਾਹਾ ਵ ਤੇ ਸੁੱਖ ਵੀ ਹੈਗਾ ਵ
ਬਿਲਕੁਲ ਠੀਕ ਹੈ ਜੀ
ਹ ਨਾ ਤੇ ਪਹਿਲੇ ਅਸੀਂ ਕਿਸੇ ਨੂੰ ਫੋਨ ਕਰਨਾ ਹੁੰਦਾ ਸੀ ਨਾ ਅਸੀਂ ਐਕਸਚੇਂਜ ਤੇ ਫੋਨ ਕਰਦੇ ਸੀ ਫਿਰ ਉਹਨਾਂ ਨੇ ਸਾਨੂੰ ਕਹਿਣਾ ਵੀ ਤੁਸੀਂ ਥੋੜੀ ਰੇਂ ਇੰਤਜ਼ਾਰ ਕਰੋ ਕੋਈ ਦੂ ਤਾਂ ਬੰਦਾ ਹਾਂ ਹਾਂ ਨਾ ਨਾ ਅ ਹਾਂ ਨਹੀਂ ਉਹ ਤੇ ਉਹ ਜਾਂਦੇ ਸੀ ਜਨਾਂ ਕੋਲ ਫੋਨ ਨਹੀਂ ਸੀ ਹੁੰਦੇ ਤੇ ਜਿਹਨਾਂ ਕੋਲ ਹੁੰਦੇ ਸੀ ਨਾ ਉਹ ਫਿਰ ਐਕਸਚੇਂਜ ਹੁੰਦਾ ਸੀ ਬਣਿਆ ਹੁੰਦਾ ਸੀ ਟੈਲੀਫੋਨ ਦਾ ਉੱਥੇ ਕਰਦੇ ਸੀ ਉਹ ਸਾਨੂੰ ਦ ਅਸੀਂ ਵੀ ਸਾਲ ਦੀ ਹਜੇ ਲੈਣ ਬੀਜ ਜਾ ਰਹੀ ਹੈ ਤੁਸੀਂ ਦਸ ਪੰਦਰਾਂ ਮਿੰ ਅੱਠ ਜਦੋਂ ਲੈਨ ਫਰੀ ਹੋਏਗੀ ਤਾਂ ਤੁਹਾਨੂੰ ਅਸੀਂ ਕੋਲ ਕਰਾਂਗੇ ਅਤੇ ਉਸ ਤ ਤਾਂਾਹ ਕੋਲ ਹੁੰਦੀ ਸੀ ਕੋਈ ਬੰਦੇ ਦੀ ਕੋਈ ਖੁਸ਼ਖਬਰੀ ਦੇਣੀ ਹੈ ਤੇ ਇੱਕੋ ਦਮ ਨਹੀਂ ਸੀ ਦੇ ਸਕ ਸਕਦਾ ਜਾਂ ਤਾਰਾਂ ਪਾਉਂਦੇ ਸੀ ਤੇ ਹੁਣ ਤੇ ਇਨਾ ਕਹਿੰਦੀ ਤਾਂ ਹੀ ਬੜਾ ਹੁ ਇਸਨ ਇੰਨੀ ਤਰੱਕੀ ਕੀਤੀ ਹੈਜੇ ਕੋਈ ਗੱਲ ਹੁੰਦੀ ਨੀ ਨਾਲੇ ਦੂਸਰੇ ਬੰਦੇ ਤੱਕ ਪਹੁੰਚ ਜਾਂਦੀ ਹੈ ਹਾਂਜੀ ਹਾਂਜੀ
ਅ ਤਰੱਕੀ ਕੀ ਆ ਅੱਜ ਅੱਜ ਕਲ ਜਿਹੜੇ ਆ ਵਟਸਐਪ ਕਿੰਨਾ ਕੁੱਛ ਆ ਗਿਆ ਅੱਜ ਕੱਲ
ਅਤੇ ਨਾਲੇ ਫੋਟੋ ਭੇਜ ਦਿਓ ਅਸੀਂ ਜਦੋਂ ਪਹਿਲੇ ਫੋਟੋ ਖਿਚਵਾਣ ਜਾਂਦੇ ਸੀ ਨਾ ਸਟੂਡੀਓ ਤੇ ਤੇ ਅੱਜ ਫੋਟੋ ਖਿਚਵਾਈਏ ਨਾ ਸਾਨੂੰ ਛੇ ਦਿਨ ਬਾਅਦ ਮਿਲੇਗੀ। ਫੋਟੋ ਜੀ ਉਹ ਬਹੁਤ ਉੱਥੇ ਗਈ ਉਹ ਸ਼ਹਿਰ ਹੋਣਾ ਸੀ ਗਈ ਉਹ ਉੱਥੇ ਤੁੁੱਪਣ ਗਈ ਏ। ਲੈ ਹੁਣ ਤੇ ਫੂਨ ਦੇ ਉੱਤੇ ਨਾਲੇ ਵੇਖਲੋ, ਤਾਂ ਨਾਲੇ ਕਢਵਾ ਲੋ ਤੁਸੀਂ ਮੈਂ ਪਿੱਛੇ ਜਾ ਆਪਣੀ ਛੋਟੀ ਕਾਪੀ ਫੋਟੋ ਦੀ ਕਰਾਣ ਗਈ ਨਾ ਉਹ ਤੋਂ ਨਾਲੇ ਫੋਟੋ ਖਿੱਚੇ ਨਾਲੇ ਮੇਰੇ ਹੱਥ ਫੋ ਵਾਹ! ਫੋਟੋ ਸਟੇਟ ਕਾਪੀ ਛੋਟੀ ਹੂੰ।
ਕੀ ਐ ਨਾ
ਹਾਂ ਕਿ ਕਿੱਥੇ ਬੈਠੇ ਆ ਕਿੱਤੇ ਵੀ ਫੋਨਾਂ ਦੇ ਸਾਨੂੰ ਫਾਇਦੇ ਵੀ ਬੜੇ ਨੇ। ਜੇ ਅਸੀਂ ਉਹਨੂੰ ਸਹੀ ਇਸਤੇਮਾਲ ਕਰੀਏ ਤੇ ਉਹਦੇ ਜੇਹਾ ਫਾਇਦਾ ਕੋਈ ਨੀ ਹੈਗਾ ਜੇ ਅਸੀਂ ਅਸੀਂ ਕਹੀਏ ਅਸੀਂ ਰਾਤੀ ਦੋ- ਦੋ ਵਜੇ ਤੱਕ ਫੋਨ ਵੇਖ
ਬਸ ਉਹਦੇ ਚ ਨੁਕਸਾਨ ਹੈ।
ਹਾਂ। ਅੱਖਾਂ ਤੇ ਖਰਾਬ ਬਣਦੇ ਆ ਤੇ ਦਿਮਾਗ ਵੀ ਥੋੜ੍ਹਾ ਜਿਹਾ ਸਾਡਾ ਕੁਛ ਹੁੰਦਾ ਜਾਂ ਤਾ ਗੱਲ ਨਹੀਂ ਕਰ ਸਕਦੇ, ਹੂੰ।
ਮੈਂ ਨੀ ਮੈਂ ਕੋਈ ਚੀਜ਼ ਬੜੀ ਜਲਦੀ ਭੁੱਲ ਜਾਂਦੀ ਹਾਂ, ਮੈਨੂੰ ਨਹੀਂ ਐਵੇ
ਹਾਂ।
ਜਿਵੇਂ ਯਾਦ ਭੁਲ ਜਾਂਦੀ ਵੀਕ ਹੋ ਜਾਂਦੀ ਕੋਈ ਚੀਜ਼ ਰ ਰੱਖ ਕੇ ਕੋਈ ਕੰਮ ਕਿਹਾ ਤੇ ਉਹ ਦਿਮਾਗ ਵਿੱਚੋਂ ਨਿਕ ਨਿਕਲ ਜਾ।
ਹਾਂ, ਹਾਂ ਇਹ ਫੋਨਾਂ ਨਾਲ ਏ।
ਲੱਗਦਾ ਕਿ ਇਹ ਫੋਨ ਦੇ ਸਾਈਡ ਇਫੈਕਟ ਹੀ
ਹਾਂ ਫੋਨ ਦੇ ਸਾਈਡ ਇਫੈਕਟ ਹੈਗੇ ਨੇ। ਠੀਕ ਏ ਤੁਸੀ ਵੇਖੋ। ਬਸ ਅਸੀਂ ਹੁਣ ਜਿਸ ਰਾਤੀ ਕਈ ਦੋ ਦੋ ਵਜੇ ਤੱਕਨ ਫੋਨ ਹੀ ਵੇਖਦੇ ਰਹਿੰਦੇ ਨੇ ਸੌਂਦੇ ਹੀ ਨਹੀਂ ਤੇ ਫੇਰ ਤੁਹਾਨੂੰ ਪਤਾ ਏ ਫੋਨ ਵੇਖ ਕੇ ਕਿਤੇੇ ਨਿੰਂਦਰ ਕਿਥੇ ਆਣੀ ਅ। ਨੀਂਦਰ ਤੇ ਖਰਾਬ ਆਪਣੇ ਟੈਮ ਤੇ ਚਲੀ ਗਈ। ਜੀ ਆਣੀ ਸੀ ਤੇ ਫਿਰ ਲੋਕ। ਨੀਂਦ ਨੀ ਅੰਦੀ। ਤੇ ਫੇਰ ਬ ਬੰਦਾ ਦਿਆੜੀ ਬੰਦਾ ਸੁਸਤ ਰਹਿੰਦਾ ਵੇ ਜੇ ਨੀਂਦ ਨੀ ਪੂਰੀ ਹੋਏਗੀ ਤੇ ਬੰਦਾ ਫੇਰ ਚੁਸਤ ਨੀ ਨਾ ਰਹੇਗਾ ਉਹਦਾ ਦਿਮਾਗ।
ਉਹ ਪਾਂਦਾ ਸਹੀ ਗੱਲ ਹੈ।
ਤੇ ਸਾਰੀ ਦਿਹਾੜੀ ਦਿਮਾਗ ਚ ਹੀ ਹੋ ਰਹੇਗਾ, ਜੇ ਨੀਂਦ ਨੀ ਪੂਰੀ ਹੋਈ ਕਿਸੇ ਕੰਮ ਵਿਚ ਮਨ ਨੀ ਲੱਗੇਗਾ। ਤੇ ਪਹਿਲੇ ਟਾਈਮ ਤੇ ਲੋਕ। ਕੀ ਆਪਣਾ ਫੋਨ ਨਹੀਂ ਸੀ ਹੁੰਦੇ ਤੇ ਖੇਡਦੇ ਸੀ ਬੱਚੇ ਹੂੰ, ਪਹਿਲੇ ਟਾਈਮ ਲੋਕੀ ਬੱਚੇ ਖੇਡਦੇ ਸੀ। ਜਾ ਕੇ, ਹਾਂ ਉਹਨਾਂ ਵੱਧਦੀ ਸੀ, ਹੁਣ ਤੇ ਬੱਚੇ ਛੋਟੇ ਛੋਟੇ ਹੋਈ ਜਾਂਦੇ ਨੇ। ਵੇ ਵੇਖ ਕੁੱਬੇ ਹੋਈ ਜਾਂਦੇ ਨੇ ਚੁੱਕ ਕੇ ਫੋਨ ਵੇਖਣਾ ਵੀ ਕਮਰ ਦਰਦ।
ਬੱਚਿਆਂ ਦੀ ਨਾ ਕੁਛ ਖ਼ਾਸ।
ਨਾ ਨਾ ਨਾ ਇਸੇ। ਕਰਕੇ ਨੀ ਆ ਹਾਂ ਉਹਨੀ ਚੁੱਕ ਫੋਨ ਵੇਖਣਾ ਵੀ ਕੁੱਬੇ ਹੀ ਹੋਏ ਜਾਣਾ ਏ। ਹਾ ਵਤਕਣ ਨੀ ਪਈਆਂ ਸਾ ਇਹ ਗੱਲਾਂ ਬੱਚ
ਹਾਂ
ਇਹ ਗੱਲਾਂ ਬੱਚਿਆਂ ਨੂੰ ਸਹੀ ਨਹੀਂ ਨਾ ਲੱਗਦੀਆਂ, ਵੀ ਸਾਨੂੰ ਫ਼ੋਨ ਕੋਇ ਬਾਨੇ ਬਨਾਦੇ ਪਏ ਨੇ, ਪਰ ਜਿਹੜੀ ਸੱਚਾਈ ਹੈਗੀ ਹੈ। ਵੇਖ ਫੋਨ ਵੇਖ਼ ਬੱਚੇ ਵੀ ਗਿੱਠੇ ਹੁੰਦੇ ਜਾ ਰਹੇ ਨੇ। ਅਤੇ ਕੁਬੇ ਹੁੰਦੇ ਜਾ ਰੇ ਨੇ। ਤੁਸੀਂ ਫੋਨ ਜਿੰਨਾ ਹੋ ਸਕੇ ਨਾ। ਜਾਂ ਤਾਂ ਸੋਫੇ ਸੁ ਕਿਤੇ ਬਹਿ ਕੇ ਵੇਖੋ, ਪਲੰਗ ਤੇ ਬਹਿ ਕੇ ਵੇਖਾਂਗੇ ਤੇ ਅਸੀਂ ਨੀਵੇਂ ਹੀ ਹੋ ਕੇ ਵੇਖਾਂਗੇ, ਇਸ ਕਰਕੇ ਮੈਂ ਤੇ ਜ਼ਿਆਦਾਤਰ ਪਲੰਘ ਤੇ ਬੈਠ ਕੇ ਫੋਨ ਵੇਖ ਹੂੰ, ਸੋਫੇ ਤੇ ਬੈਠ ਕੇ ਵੇਖਣੀ ਆ ਸਿੱਧੀ ਹੋ ਕੇ। ਤਾਂ ਕਮਰ ਦਰਦ ਹੋ ਜਾਂਦੀ ਐ ਫੋਨ ਵੇਖ ਕੇ, ਘੱਟ ਹੀ ਵੇਖੀਦਾ ਹੁੰਦਾ ਦਿਲ ਹੀ ਨੀਂ ਕਰਦਾ। ਫੋਣ ਤੇ ਉਹ ਅੱ ਚੀਜ਼ ਬਾਰ-ਬਾਰ ਆਉਣੀ ਐ, ਰਿਪੀਡ ਹੋਣੀ ਐ। ਬਾਰ ਬਾਰ ਹੂ ਆਈ ਏ।
ਘਰ ਦੇ ਕਾਰ ਦੇ ਕੰਮ ਵੀ ਨੇ ਇੰਨੇ ਹੁੰਦ
ਹੋ ਜਾਂਦੇ ਨੇ।
ਦੇ ਨੇ ਮਲਬ
ਘਾਰ ਦੇ ਕੰਮ ਵੀ ਵਿੱਚੇ ਰੁਕ ਜਾਂਦੇ ਨੇ।
ਜੇ ਕੁਛ ਇੱਕੋ ਈ ਖ਼ਬਰ ਚਲਾਈ ਜਾਣਗੇ। ਇੱਕ ਕੋਈ ਫੇਸਬੁੱਕ ਤੇ ਵੀ ਤੇ ਔਦੇ ਤੇ ਵੀ ਅ ਆਣਗੇ ਤੇ ਔ ਵੇਖ-ਵੇਖ ਕੇ ਸ
ਹਾਂ ਹਾਂ। ਸਹੀ ਔ ਵੀ ਦਿਮਾਗ ਇਚ ਔਈ ਗੱਲਾਂ ਫਿਰਦੀਆਂ ਰੈੰਦੀਆਂ ਨੇ। ਹਾਂ ਠੀਕ ਏ ਇੱਕ ਵਾਰੀ ਵੇਖ ਖੋ ਉਸ ਤੋਂ ਬਾਅਦ ਅਪ
ਦੀਆਂ ਨੇ ਸਾਡੇ ਦਿਮਾਗ ਤੇ ਬੈਠ ਜਾਂਦੀਐ ਖੋਲੋਗੇ ਉੱਨੀ ਵਾਰੀ ਓਹੀ ਵੀਡੀਓ ਆਉਣ ਗੀਆਂ ਜੇ ਕੁਛ ਵੀ ਮਤਲਬ ਹੋਏ
ਉਆ ਆਈ ਜਾਂਣਗੀਆ।
ਹੁੰਦੈ ਹੁੰਦੀ ਐ
ਹਾਂਜੀ ਹਾਂਜੀ।
ਬਾਰ ਬਾਰ ਔ ਵੇਖ ਵੇਖ ਕੇ ਸਗੋਂ ਦਿਮਾਗ
ਹੂਂ। ਬਿਲਕੁਲ ਸਹੀ ਏ ਬੱਚਿਆਂ ਨੂੰ ਪੈਲੇ ਤੇ ਕੰਮ ਕਰਾਣਾ ਇੰਨਾ ਮੁਸ਼ਕਿਲ ਲੱਗਦੈ। ਘਾਰ ਦਾ ਫੋਨ ਤਾਂ ਛੋੜਨਗੇ ਨਹੀਂ, ਇੰਨੀ ਮੁਸ਼ਕਿਲ ਉਨਾਂ ਕੋਲੋਂ ਫੋਨ ਲਈ ਦਾਵੇ। ਐ ਇਕ ਮੰਮੀ ਇੱਕ ਰੀਲ ਹੋਰ ਵੇਖ ਲਈਏ ਇੱਕ ਰੀਲ ਹੋਰ ਵੇਖ ਲਈਏ। ਫੇਰ ਜਿਸ ਫੇਰ ਝਿੜਕ ਪਏਗੀ ਨਾ ਫੇਰ ਆਪ ਫੇਰ ਦੇ ਦਿੰਦੇ ਨੇ, ਚਲੋ ਬਈ ਹੁਣ ਨ ਮੰਮੀ ਨੂੰ ਗੁੱਸਾ ਚੜ੍ਹ ਗਿਆ। ਹੂੰ। ਹੁਣ ਤੇ ਦੇਣਾ ਈ ਦੇਣਾ ਹੈਗਾ ਏ, ਸਾਰੇ ਕੰਮ ਫੋਨ ਤੋ ਰੋਟੀ ਵੀ ਇੰਨੀ ਔਖੀ ਖਵਾਣੀ ਪੈਂਦੀ ਏ। ਥੋੜ੍ਹਾ ਫੋਨ ਦੇ ਦੋ ਥੋੜ੍ਹੀ ਰੋਟੀ ਖਾਣੀ ਏ। ਬਸ ਫੋਨ ਹੀ ਨਾ ਹੋ ਗਿਆ ਮੈਂ ਕੈਨੀ ਆ
ਹੈਜੀ ਸਭ ਬਾਣਵੇ
ਸੇ ਜਿਨੂੰ ਕੋ ਪੁੱਛ ਲੋ ਔ ਦਾ ਐਈਓ ਹਾਲ ਹੈਗਾ ਐ। ਨੀ ਹਾਂਜੀ, ਹਾਂਜੀ- ਹਾਂਜੀ।
ਹਾਂ ਚਲੋ ਤੁਸੀਂ ਇਸੀਂ ਭਹਾਣੇ ਫੋਨ ਕੀਤਾ ਜਿੰਨੇ ਪਤਾ ਨੀ ਲੱਗਦਾ ਗੱਲਾਂ ਕਰਦੇ-ਕਰਦੇ ਕਿੰਨੀ
ਕਰ ਲਿਆ ਕਰੋ। ਕਦੀ-ਕਦੀ ਯਾਦ ਕਰ ਲਿਆ ਕਰੋ।
ਬਿਲਕੁਲ-ਬਿਲਕੁਲ- ਬਿਲਕੁਲ ਯ ਹਾਂਜੀ ਮੈਂ ਜੀ ਓਕੇ ਜੀ ਬਾਏ। ਬਾਏ।